ਹੈਲੋ,
ਹਾਂਜੀ ਦੀਦੀ ਸਸ਼ ਰੀ ਕਾਲ ਜੀ।
ਕਾਲ ਜੀ ਸਾਸ਼੍ਰੀਕਾਲ ਹੋਰ ਕੀ ਹਾਲ ਐ?
ਮੈਂ ਬੌਤ ਵਧੀਆ ਤੁਸੀ ਸੁਣਾਓ ਕਿਵੇਂ ਓ?
ਜੀ ਮੈਂ ਵੀ ਬੌਤ ਵਧੀਆ ਹੋਰ ਕੀ ਕਰਦੇ ਓ?
ਬਸ ਬੈਠੀ ਹੋਈ ਸੀ ਅੱਜ ਮੈਂ ਮੂਵੀ ਵੇਖਦੀ ਵੀ ਸੀ ਟੀ ਵੀ ਚ। ਤੁਸੀ ਕੀ ਕਰਦੇ ਸੀ?
ਮੈਂ ਵੀ ਬਸ ਐ ਲਗੀ ਹਾਂ ਬਸ ਕੁੱਛ ਫੋਨ ਹੀ ਦੇਖਦੇ ਪੇ ਹਾਂ ਮੈਂ ਕਿਆ ਚੱਲ ਤੁਆਨੂੰ ਫੋਨ ਈ ਕਰ ਲਾਂ ਕਿੰਨਾ ਟਾਈਮ ਹੋ ਗਿਆ ਗੱਲ ਨੀ ਹੋਈ ਤਾਡੇ ਨਾਲ।
ਵਦੀਆ ਕੀਤਾ ਤੁਸੀ ਦੀਦੀ ਅੱਜ ਫੋਨ ਲਾ ਲਿਆ। ਮੈਂ ਬਸ ਅੱਜ ਸਵੇਰ ਦੀ ਮੂਵੀ ਵੇਖਦੀ ਸੀ ਹੁਣੇ ਈ ਖਤਮ ਖਤਮ ਹੋ ਰਈ ਏ ਮੂਵੀ ਹਾਂਜੀ।
ਮੂਵੀਜ਼ ਦੇਖਣਾ ਪਸੰਦ ਐ ਕਿ ਤੁਆਨੂੰ?
ਹੋਰ ਕੀ ਤੁਸੀ ਨੀ ਵੇਖਦੇ ਆ ਪੰਜਾਬੀ ਫਿਲਮ ਆਂਦੀ ਪਈ ਸੀ ਅੱਜ।
ਪੰਜਾਬੀ ਪਸੰਦ ਐ ਬਾਕੀ ਉਂਜ ਤੇ ਮੈਂ ਹੋਰ ਕੋਈ ਹਿੰਦੀ ਹੁੰਦੀ ਤੇ ਮੈਂ ਕੋਈ ਵੀ ਨੀ ਦੇਖਦ ਓਨਲੀ ਪੰਜਾਬੀ ਪਸੰਦ ਐ ਓਦੇ ਈ ਮੈਨੂੰ ਵਦੀਆ ਲੱਗਦੀਆਂ।
ਨਈ ਮੈਂ ਤੇ ਹਿੰਦੀ ਮੂਵੀ ਵੇਖਨੀ ਆਂ ਮੈਂ ਪਿੱਛੇ ਹੁਣ ਮੈਨੂੰ ਸ਼ੌਕ ਤੇ ਚੜ੍ਹਿਆ ਸੀ ਇਗਲਿਸ਼ ਮੂਵੀ ਵੇਖ ਈ ਆ ਤੇ ਹੁਣ ਪੰਜਾਬੀ ਚ ਅੱਜ ਐ ਵਾਲੀ ਮੂਵੀ ਆਂਦੀ ਵੀ ਸੀ ਕਿਸਮਤ ਟੂ।
ਅੱਛਾ ਅੱਛਾ ਨਈ ਮੈਨੂੰ ਨਾ ਹਲੇ ਓਈ ਪਸੰਦ ਐ ਪੰਜਾਬੀ ਮੈਨੂੰ ਪੰਜਾਬੀ ਵੇਖਦੀਆਂ ਤੇ ਫੇਰ ਵੀ ਵਦੀਆ ਲੱਗਦੀਆਂ।
ਅੱਛਾ ਨਈ ਮੈਂ ਤੇ ਦੇਖੋ ਹਿੰਦੀ ਵੀ ਵੇਖਨੀ ਆ ਇੰਗਲਿਸ਼ ਵੀ ਵੇਖਦੀ ਆਂ। ਤੇ ਹੁਨ ਪੰਜਾਬੀ ਮੂਵੀਜ਼ ਵੀ ਦੇਖਦੀ ਆਂ ਸਗੋਂ ਮੈਨੂੰ ਪੰਜਾਬੀ ਮੂਵੀ ਤੇ ਬੜੀ ਵਦੀਆ ਲੱਗਦੀਆਂ ਨੇ।
ਪੰਜਾਬੀ ਤੇ ਮੈਨੂੰ ਵੀ ਬੌਤ ਪਸੰਦ ਆ ਬਿਲ ਹਾਂ ਬਿਲਕੁੱਲ ਸਈ ਕੈ ਰੇ। ਪੰਜਾਬੀ ਮੂਵੀਜ਼ ਤੇ ਇੱਕ ਬਾਕੀ ਹੁਣ ਜੋ ਕੀ ਕੈਂਦੇ ਸਿੰਗਰ ਵਗੈਰਾ ਪੰਜਾਬੀ ਸੌਂਗ ਵੀ ਬੌਤ ਵਧੀਆ ਲੱਗਦੇ ਨੇ।
ਹਾਂਜੀ, ਹਾਂਜੀ ਫੇਰ ਤੁਸੀ ਤੇ ਹਿੰਦੀ ਗਾਣੇ ਈ ਨੀ ਸੁਨਦੇ ਹੋਓ
ਨਾ ਮੈਨੂੰ, ਮੈਨੂੰ ਹਿੰਦੀ ਗਾਣੇ ਇੰਨੇ ਪਸੰਦ ਦੇ ਨੀ ਹੈ ਜਿੰਨੇ ਮੈਂ ਪੰਜਾਬੀ ਈ ਸੁਣ ਲੈਂਦੀ ਆਂ।
ਮੈਨੂੰ ਤੇ ਬੜੇ ਪਸੰਦ ਸੀ ਮੈਂ ਤੇ ਬੜੇ ਸੁਣਦੀ ਆਂ। ਪੈਲੇ ਤੇ ਨੀ ਸੁਣਦੀ ਹੁੰਦੀ ਸੀ ਲੇਕਿਨ ਹੁਨ ਤੇ ਬੜੇ ਪਸੰਦ ਆਂਦੇ ਨੇ। ਸਗੋਂ ਮੈਨੂੰ ਹਿੰਦੀ ਦੇ ਤੁਸੀ ਦੀ ਤੁਸੀ ਇੱਕ ਵੀ ਮੂਵੀ ਨੀ ਵੇਖੀ ਕੇ?
ਕੇੜੀ?
ਕਦੀ ਕੋਈ ਮੂਵੀ ਨੀ ਦੇਖੀ ਹਿੰਦੀ ਚ?
ਹਿੰਦੀ ਬੜੀ ਘੱਟ ਕੈਨੀ ਪਈਆਂ ਤਾਨੂੰ ਬੌਤ ਘੱਟ।
ਮੈਨੂੰ ਤੇ ਸਭ ਤੋਂ ਵਦੀਆ ਹਿੰਦੀ ਚ ਅੱਜ ਤੱਕ ਦੀ ਜੋ ਸਭ ਤੋਂ ਪਿਆਰੀ ਮੂਵੀ ਲੱਗਦੀ ਐ ਨਾ ਮੇਰੀ ਜੋ ਹੈਗੀ ਏ ਸਭ ਤੋ ਫੇਵਰੇਟ। ਓ ਈ ਵੀਰ ਜਾਰਾ ਸ਼ਾਹਰੁ ਖਾਨ ਤੇ ਐ ਪ੍ਰੀਤੀ ਜਿੰ ਟਾ ਦੇਖਿਆ ਮੂਵੀ ਏ ਓਸ ਤੋਂ ਬਾਅਦ ਓਦੇ ਚ ਗਾਣੇ ਨੇ ਦੀਦੀ ਓ ਤੇ ਬਸ ਪੁੱਛੋ ਨਾ। ਮੈਂ ਤੇ ਸੁਣਨੀ ਆਂ ਤੇ ਮੈਂ ਭੁੱਲ ਜਾਨੀ ਆਂ ਮੇਰੇ ਬੱਚੇ ਕੈਂਦੇ ਮੰਮੀ ਤਾਨੂੰ ਕੀ ਹੋ ਰੇਆ?
ਹੁੰ ਹੁ
ਓਦੇ ਚ ਗਾਣਾ ਨੀ ਹੁੰਦਾ ਅ ਕੀ ਕੈਂਦੇ ਨੇ ਮੈਂ ਯਹਾਂ ਹੁੰ ਯਹਾਂ ਓ ਤੇ ਮੈਨੂੰ ਬੜਾ ਈ ਵਧੀਆ ਲੱਗਦੈ।
ਮੈਂ ਤੇ ਜਆਦਾ ਨਾ ਹਿੰਦੀ ਮੂਵੀਜ਼ ਦੇਖੀਆਂ ਈ ਨੀ ਹੈ ਮਲਬ ਐ ਪੰਜਾਬੀ ਫਿਲਮਾਂ ਚ ਈ ਹੈ ਬਸ। ਓ ਈ ਮੈਨੂੰ ਵਦੀ
ਪੰਜਾਬੀ ਚ ਵੀ ਮੈਨੂੰ ਬੜੀ ਸੋਨੀ ਪੰਜਾਬੀ ਚ ਮੈਨੂੰ ਐ ਮੂਵੀ ਆਈ ਏ ਰੱਬ ਦਾ ਰੇਡ ਇਦੇ ਫਸਟ ਪਾਰਟ ਟੂ ਪਾਰਟ ਥ੍ਰਰੀ ਪਾਰਟ ਤੀਨੋ ਈ ਮੈਨੂੰ ਏਨੇ ਸ ਸੋਹਣੇ ਨੇ ਗਾਣੇ ਇੰਨੇ ਸੋਹਣੇ ਨੇ ਬਹੁਤ ਸੋਹਣੀ ਮੂਵੀ ਏ।
ਮੈਂ ਵੀ ਦੇਖੀ
ਸਗੋਂ ਮੈਨੂੰ ਤੇ ਏਕ ਸਿੰਗਰ ਬੜਾ ਪਸੰਦ ਏ ਜੱਸੀ ਗਿੱਲ ਮੈਨੂੰ ਬੜਾ ਈ ਜਾਦਾ ਪਸੰਦ ਏ।
ਹੂੰ ਐ ਈ ਹੂੰਦੈ। ਮੇਰਾ ਨਿਰਵੈਰ ਐ, ਮੈਂ ਉਦੇ ਈ ਗਾਨੇ ਸੁਨਨੀ ਆਂ ਜਾਦਾ ਵਧੀਆ ਲੱਗਦੇ ਨੇ ਮੈਨੂੰ ਵੀ।
ਮੈਨੂੰ ਤੇ ਜੱਸੀ ਗਿੱਲ ਬੜਾ ਪਸੰਦ ਹੈਗੈ, ਬੜੇ ਗਾਣੇ ਹੁਣ ਤੇ ਗਾਣੇ ਚਲੋ ਆਂਦੇ ਰੈਂਦੇ ਨੇ ਤੇ ਏਕ ਮੈਨੂੰ ਹੁਣ ਜੋ ਮੇਰਾ ਫੇਵਰੇਟ ਚੱਲਦਾ ਮੇਰੇ ਬੱਚ ਚੇ ਮੈਨੂੰ ਕੈਂਦੇ ਮੰਮੀ ਤੁਹਾਨੂੰ ਕੇੜਾ ਦੁੱਖ ਲੱਗਿਆ, ਮੈਂ ਕਿਆ ਮੈਨੂੰ ਕੋਈ ਦੁੱਖ ਨੀ ਲੱਗਿਆ। ਮੈਨੂੰ ਅਰਜਨ ਬੜਾ ਪਸੰਦ ਏ। ਉਦੇ ਗਾਣੇ ਤੇ ਮੈਨੂੰ ਬੜੇ ਈ ਵਧੀਆ ਲੱਗਦੇ ਨੇ। ਮੈਂ ਨਾ ਜਿਵੇਂ ਸਵੇਰੇ ਪਾਠ ਕਰ ਲਿਆ ਗੁਰਬਾਣੀ ਲਾ ਲੀ ਤੇ ਪਾਠ ਜਦੋਂ ਅੰਮ੍ਰਿਤਸਰ ਦਾ ਖਤਮ ਹੋ ਜਾਂਦਾ, ਮੈਂ ਲਾ ਲੈਂਨੀ ਏ। ਅਰਜਨ, ਤੇ ਮੈਂ ਬੋਲਾਂਗੀ ਮੰਮੀ ਤੁਹਾਡਾ ਰਿਸ਼ਤੇਦਾਰ ਲੱਗਦਾ ਤੁਸੀਂ ਇੰਨੀ ਚਿਖਾ ਮ ਮਾਰਦੇ ਹੋ। ਮੈਂ ਕਿਆ ਹੋਰ ਕਿ।
ਵਧੀਆ ਲੱਗ
ਮੈਂ ਕਿਆ ਸਾਨੂੰ ਆਪਨੇ ਟਾਇਮ ਤੇ ਬੜਾ ਸ਼ੌਕ ਸੀ, ਮੈਨੂੰ ਤੂੰ ਜੱਸੀ ਗਿੱਲ ਤੇ ਬੜਾ ਪਸੰਦ ਸੀ। ਸੀ ਉਦੇ ਗਾਣੇ
ਨਈ ਵਧੀਆ ਲੱਗਦੇ ਨੇ ਮੈ ਵੀ
ਹਾਂਜੀ ਹੁਨ ਵੇਖੋ ਭੈਣ ਜੀ ਕੁਛ ਨਾ ਕੁਛ ਤਾਂ ਕਰਨਾ ਈ ਐ, ਤੁਹਾਨੂੰ ਪਤਾ ਦੀਦੀ ਤਾਂ ਕਰਕੇ ਫੇਰ ਮੈਂ ਮੂਵੀ ਵੇਖ ਕੇ ਸਗੋਂ ਏਨਾ ਸਗੋਂ ਨਾ ਕਈ ਵਾਰ ਤੇ ਐਵੇਂ ਹੁੰਦੈ, ਮੂਵੀ ਵੇਖ-ਵੇਖ ਕੇ ਰੋਣਾ ਆ ਜਾਂਦੈ।
ਹਾਂ ਹਾਂ ਹਾਂ ਬਿਲਕੁਲ।
ਤੇ ਚਲੋ ਨੀ ਐਂ ਮੈਂ ਕਿਸਮਤ ਵੇਖੀ ਸੀ ਨਾ ਜਦੋਂ ਪੈਲੀ ਵਾਰ ਐਮੀ ਵਿਰਕ ਦੀ
ਹਾਂਜੀ ਕਿਸਮਤ-ਕਿਸਮਤ ਤੇ ਮੈਂ ਵੀ ਥੀਏਟਰ ਚ ਦੇਖਣ ਗਈ ਹਾਂ ਪੈਲਾਂ। ਮੈਨੂੰ ਮੈਂ ਥੀਏ ਥੀਏਟਰ 'ਚ ਦੇਖਣ ਗਈ ਨਾ ਮੈਂ
ਅੱਛਾ ਮੈਂ ਥੀਏਟਰ ਚ ਤੇ ਦੇਖ ਆਈ ਆਂ, ਦੋ ਤਿੰਨ ਵਾਰੀ ਵੇਖ ਆਂਈ ਆ ਮੂਵੀ ਜਾਦਾ ਵਾਰੀ ਹੋ ਗਈ ਹੋਨੀ ਏ। ਪਰ ਕੀ ਕੈਂਦੇ ਨੇ ਐ ਵਾਲੀ ਮੈਂ ਘਾਰ ਈ ਵੇਖੀ ਸੀ ਚੈਨਲ ਤੇ। ਕਿਸਮਤ, ਤੇ ਐਦੇ ਵਿਚੋ ਅਖੀਰ ਚ ਕੁੂੜੀ ਨੂੰ ਲੈ ਕੇ ਆਂਦੇ ਨੇ ਉ ਵਿਚਾਰਾ ਇੰਨੀ ਸੋਹਣੀ ਤਰ੍ਹਾਂ ਬੈਂਡ ਬਾਜਾ ਲੈ ਕੇ ਆਂਦੈ। ਜਦੋਂ ਕੁੜੀ ਨੂੰ ਲੈ ਕੇ ਆਂਦੇ, ਉ ਗਾਣਾ ਚੱਲਦੈ ਉਹ- ਉਹ ਰੋਨਾ ਆਂਦਾ ਏ ਨਾ। ਮੈਂ ਤੇ ਫਸਟ ਟਾਈਮ ਜਦੋਂ ਦੇਖੀ ਸੀ, ਮੈਂ ਇੰਨਾ ਰੋਈ-ਇੰਨਾ ਰੋਈ ਮੈ ਅ ਦੇਖ, ਬੰਦਾ ਨਾ ਤਿੰਨ ਘੰਟੇ ਚ ਇਨਵੋਲਵ ਹੋ ਜਾਂਦੈ ਮੂਵੀ ਦੇ ਵਿੱਚ ਪੂਰਾ।
ਵਿੱਚ ਸਈ ਗੱਲ ਐ, ਅੱਜ- ਕੱਲ ਮੈਨੂੰ ਆਪ ਪੰਜਾਬੀ ਮੂਵੀਜ਼ ਕਦੀ ਦੇਖਦੀ ਆਂ, ਪਰ ਮੈਨੂੰ ਤੇ ਹੁਣ ੳ
ਇੱਕ ਕੁੜੀ ਉ ਵੀ ੳਦੇ ਚ ਵੀ ਮਤਲਬ ਬਮੋਸ਼ ਨਾਲ ਹੈ ਮਤਲਬ ਕਿ, ੳਦੇ ਚ ਵੀ ਇੱਦਾਂ ਹੀ ਲੱਗਦਾ ਏ ਕਿ
ਅੱਛਾ, ਉ ਕਿਸ ਚੀਜ਼ ਤੋਂ ਰਿਲੇਟਿਡ ਮੂਵੀ ਹੈਗੀ? ਉ ਤੇ ਬੜੀ ਵਧੀਐ।
ਨਈ ਵਧੀਆ ਐ ਇਦੇ ਵਿੱਚ ਮਤਲਬ ਵਧੀਆ ਤਰ੍ਹਾਂ ਐਕਸਪਲੇਨ ਕਰਦੇ ਨੇ, ਮਤਲਬ ਪੁਰਾਣਾ ਪੁਰਾਣੇ ਜੇ ਇਹ ਇੱਥੇ ਉਹ ਹੈ ਨਾ, ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਉਹ ਫਿਲਮ 'ਚ ਵੀ ਕੌਣ ਏ ਕੀ ਕਹਿੰਦੇ ਉਹ ਭੁੱਲਗਿਆ ਮੈਂ ਜਿਹੜੀ ਹੁੰਦੀ ਏ ਬੁੱਟੀ ਜਿ ਭੁੱਲ ਗਿਆ, ਉਹਦਾ ਰੋਲ ਬੜਾ ਵਧੀਆ ਉਹਦੇ ਚ
ਅੱਛਾ, ਕੁੜੀਆਂ ਦੇ ਬਾਰੇ ਹੋਨੀ ਏ ਮੂਵੀ
ਜੀ ਹਾਂਜੀ, ਉਹਦੇ ਚ ਉਹਦਾ ਰੋਲ ਬਹੁਤ ਵਦੀਆ ਉਹਦੇ ਚ ਮੈਂ ਦੇਖਿਆ
ਅੱਛਾ, ਨਹੀਂ ਮੈਂ ਉਸ ਦਿਨ ਆੰਦੀ ਵੀ ਸੀ ਨਾ, ਹੁਣ ਟੀ ਵੀ ਤੇ ਵੀ ਆ ਗਈ ਤੇ ਮੈਂ ਵੇਖੀ ਨੀ ਮੈਨੂੰ ਟਾਈਮ ਨੀ ਲੱਗਿਆ ਤੇ ਫਿਰ ਵੀ ਜਿਨਾ ਤੁਹਾਨੂੰ ਪਤਾ ਏ, ਬੱਚੇ ਤੰਗ ਕਰਦੇ ਨੇ, ਤੇ ਵੇਖੋ ਮੂਵੀ ਤਾਂ ਪੂਰੀ ਆਰਾਮ ਨਾਲ ਸ਼ੁਰੂ ਤੋਂ ਦੇਖੋ
ਬਿਲਕੁਲ ਔਰ ਅ ਸਮਝ ਈ ਸ਼ੁਰੂ ਤੋਂ ਆਉਂਦੀ ਐ ਸਮਝ ਈ ਸ਼ੁਰੂ ਤੋਂ ਆੰਦੀ ਏ
ਜੀ ਹਾਂਜੀ। ਮੈ ਤੇ ਦੇਖੋ ਭੈਣ ਜੀ ਹੋਰ ਬੰਦਾ ਕਰੇ ਵੀ ਕੀ ਪੈ ਕੀ ਉਹ ਕੰਮ ਤੇ ਕਰਨਾ ਆਪਨੇ ਇੱਕ -ਅੱਧੀ ਮੂਵੀ ਵੇਖ ਲੀ ਬੰਦੇ ਨੂੰ ਨਾ ਬੜਾ ਕੁਛ ਸਿੱਖਣ ਨੂੰ ਮਿਲਦਾ ਤੁਹਾਨੂੰ ਪਤਾ ਔਰ ਸਾਡੀ ਜੋ ਪੰਜਾਬੀ ਮੂਵੀਆਂ ਬਨਾੰਦੀਆਂ ਨੇ ਇਹ ਤੇ ਐਸੀ ਮੂਵੀ ਬਨਾੰਦੇ ਨੇ ਫੈਮਿਲੀ ਵਾਲੀ ਫੈਮਿਲੀ ਚ ਬਹਿ ਕੇ ਤੁਸੀਂ ਵੇਖੋ
ਉਹ ਵਿੱਚ ਨਾ ਲਾਸਟ ਵਿੱਚ ਕੋਈ ਨਾ ਕੋਈ ਨਾ ਮੋਰਲ ਮਤਲਬ ਐਡਵਾਈਸ ਜ਼ਰੂਰ ਦਿੰਦੇ ਨੇ
ਹਾਂਜੀ, ਹਾਂਜੀ। ਮੋਰਲ ਜਰੂਰ ਮਿਲਦੀ ਬਿਲਕੁਲ ਸਹੀ ਗੱਲ ਕਹਿ ਰਹੇ ਔ ਹੁਨ ਇਹ ਰਬ ਰੇਡੀਓ ਮੂਵੀ ਦੇਖੀ ਸੀ, ਉਹੀ ਗੱਲ ਹੈਗੀ ਏ, ਇੱਕ ਤਰਫ ਤੇ ਉਹਨਾਂ ਨੇ ਇੰਨੀ ਸੋਹਣੀ ਉਹਨਾਂ ਦੇ ਵਿੱਚ ਪਿਆਰ ਦਿਖਾਇਆ ਹੋਇਆ ਕੁੜੀ-ਕੁੜੀ ਦਾ ਦਿਖਾਇਆ ਕਿਰਦਾਰ ਕਿੰਨੀ ਸ਼ਰਮ- ਲਿਹਾਜ਼ ਹੈਗੀ ਉਹਦੇ ਵਿੱਚ, ਤੇ ਇੱਕ ਔ ਵਿਖਾਇਆ ਪਰਿਵਾਰ ਦਾ ਹੈਨਾ ਪਰਿਵਾਰ ਚ ਛੋਟੀ ਜਿਹੀ ਗ਼ਲਤ ਫਹਿਮੀ ਕਰਕੇ ਰਿਸ਼ਤਾ ਕਿੰਨਾ ਕੁ ਖ਼ਰਾਬ ਹੋ ਜਾਂਦਾ ਅਖੀਰ ਚ ਉਹੀ ਪਰਿਵਾਰ ਤੁਹਾਡੇ ਨਾਲ ਖੜਾ ਹੁੰਦਾ
ਖੜਾ ਹੁੰਦਾ, ਔਰ ਇਹੀ ਤਾਂ ਚੱਕਰ ਇਹ ਤਾਂਹੀ ਤਾਂ ਮੈਨੂੰ ਪੰਜਾਬੀ ਮੂਵੀਜ਼ ਪਸੰਦ ਨੇ਼ ਕਿ ਮੈਨੂੰ ਜ਼ਿਆਦਾ ਮੈਨੂੰ ਦੇਖਦੀ ਈ ਮੈਂ ਪੰਜਾਬੀ ਮੂਵੀਜ਼ ਐਹੀ ਹਾਂ, ਮੈਨੂੰ ਉਹਦੇ ਵਿੱਚ ਨਾ ਐਂਡ ਵਿੱਚ ਮਤਲਬ ਵਦੀਆ ਵੀ ਸਿੱਖਣ ਨੂੰ ਮਿਲਦਾ ਸਿੱਖਣ ਨੂੰ ਵੀ ਮਿਲਦਾ ਦਾ ਐਟਰਟੇਨ-ਐੰਟਰਟੇਨ ਹੁੰਦਾ ਬੰਦਾ, ਵਦੀਆ ਰਹਿੰਦੀ ਏ
ਸਹੀ ਗੱਲ ਏ ਵੈਸੇ ਤਾਂ ਦੇਖੋ ਦੀਦੀ ਹਰ ਇੱਕ ਮੂਵੀ ਚਾਹੇ ਤੁਸੀਂ ਹਿੰਦੀ ਵੇਖ ਲਓ, ਪੰਜਾਬੀ ਦੇਖ ਇੰਗਲਿਸ਼ ਦੇਖਲੋ ਕੁਛ ਨਾ ਕੁਛ ਤੇ ਸਿੱਖਨ ਨੂੰ ਮਿਲ ਰਿਹਾ ਵਿੱਚੋ, ਲੇਕਿਨ ਐਂ ਈ ਏ ਜੋ ਸਾਡੀ ਪੰਜਾਬੀ ਚ ਮੈਂ ਕਾਅੰਗੀ ਵੈਸੇ ਸਾਰੀ ਮੂਵੀ ਅ ਹਿਸਾਬ ਨਾਲ ਬਨਾੰਦੇ ਨੇ ਲੇਕਿਨ ਸਾਡੀ ਜੋ ਪੰਜਾਬੀ ਮੈਂ ਅੱਜ ਤੱਕ ਜਿੰਨੀਆਂ ਮੂਵੀਆਂ ਬਨੀਆਂ ਨੇ ਨਾ ਉਹ ਸਾਰੀਆਂ ਐਸੀ ਬਨੀਆਂ ਨੇ ਕਿ ਤੁਸੀਂ ਫੈਮਿਲੀ ਚ ਬਹਿ ਕੇ ਆਰਾਮ ਨਾਲ ਦੇਖ ਸਕੋ ਉਰ ਉਹਦੇ ਚ ਕੋਮੇਡੀ ਐਡ ਹੀ ਕੀਤੀ ਹੋਈ ਕਮੇਡੀ ਤੇ ਹਰ ਕਿੱਥੇ ਐਡ ਕੀਤੀ ਕੀ ਕਹਿੰਦੇ ਨੇ ਹਰ ਮੂਵੀ ਚ
ਹਰ ਮੂਵੀ ਚ
ਉਹ ਨੀ ਐ ਕੈਰੀ ਔਨ ਜਟ
ਦੇਖੀ ਏ ਹੁਣ ਫੋਰ ਆਈ ਏ ਫੋਰ ਆਈ ਏ ਕੈਰੀ ਔਨ ਜਟਾ ਮੈਂ ਜਦੋ ਕਹਿੰਨੀ ਪਈ ਆ ਮੈਨੂੰ ਵੀ ਟਾਈਮ ਨਹੀ ਲੱਗਦਾ ਮੈਂ ਕਿਹਾ ਚੱਲ ਥੀਏਟਰ ੲਚ ਜਾ ਕੇ
ਹਾਂ ਮੇਰਾ ਵੀ ਬੜਾ ਮਨ ਏ ਮੈ ਕਿਆ ਥੀਏਟਰ ਚ ਵੇਖ ਕੇ ਆਵਾਂ, ਤਿੰਨੋ ਪਾਟ ਬੜੇ ਕਮਾਲ ਦੇ ਸੀ ਮੈਨੂੰ ਤੋਂ ਉਹ ਪਹਿਲਾ ਪਾਰਟ ਯਾਦ ਆੰਦਾ ਸੀ, ਕਿਹਨੀ ਵਾਰੀ ਵੇਖ ਚੁੱਕੀ ਕੀ ਏ ਨਾ ਮੇਰਾ ਮਨ ਨੀ ਭਰਦਾ ਤਾਂ ਮੇਰਾ ਵਿਆਹ ਨੀ ਹੋਇਆ ਸੀ ਜਦੋਂ ਮੈਂ ਵੇਖੀ ਸੀ ਉਹ ਹੈਂਨਾ ਤਾਂ ਆਈ ਸੀ ਟੈਮ ਤੇ ਤੇ ਇੰਨਾ ਹੱਸਦੇ ਸੀ ਅਸੀਂ ਉਹ ਹੋ
ਮੈਨੂੰ ਵੀ ਬੜੀ ਪਸੰਦ ਹੁਨ ਉਹਦਾ ਫੋਨ ਮੈਂ ਸਗੋਂ ਕਹਿੰਨੀ ਪਇ ਆ ਮੈਂ ਕਿਹਾ ਕਲ ਜਾਵਾਂ ਵੇਖ ਕੇ ਆਵਾਂ ਤੇ ਫਿਰ ਮੈਨੂੰ ਸਾਰੇ ਕਹਿੰਦੇ ਨੇ ਘਰ ਵੀ ਆਨੀ ਏ ਟੀ-ਵੀ ਤੇ ਦੇਖ ਲਈ ਮੈਂ ਕਿਆ ਨਈ ਜੇ ਮਜਾ ਥੀਏਟਰ 'ਚ ਉਹ ਟੀਵੀ 'ਚ ਕਿਥੇ ਐ।
ਹਾਂਜੀ, ਬਿਲਕੁਲ ਸਹੀ ਕਹਿੰਦੇ ਪਏ ਓ। ਮੈਂ ਮੇਰਾ ਆਪ ਬੜਾ ਮਨ ਹੈਗਾ ਸੀ, ਮੈਂ ਕੇ ਚਲ ਮੈਂ ਦੇਖ ਕੇ ਆਵਾਂਗੀ ਮੂਵੀ ਬਸ, ਤੁਹਾਨੂੰ ਪਤਾ ਟੈਮ ਜੇਆ ਨੀ ਮਿਲ ਪਾਣਦਾ।
ਨਹੀਂ ਪਾਂਦਾ ਬਿਲਕੁਲ।
ਬਾਕੀ ਇਹ ਮੈਂ ਇੰਗਲਿਸ਼ ਮੂਵੀ ਵੇਖਦੀ ਆ ਲੇਕਿਨ ਉ ਮੂਵੀਆਂ ਸਾਰੀ ਸਾਇਸ ਤੋਂ ਰਿਲੇਟਡ - ਹੁੰਦੀਆਂ ਨੇ ਉਹਨਾਂ ਦੀ ਵੀ ਬੜੀ ਕਮਾਲ ਦੀ ਮੂਵੀ ਕਰਦੇ ਨੇ। ਇੰਨੀ ਸੋਹਣੀ ਬਣਾਉਂ ਨੇ ਨਾ ਮੂਵੀ ਵੀ ਇਹਦੇ'ਚ ਸਾਰੀ ਹੁੰਦੀ ਏ ਸਾਇੰਸ ਟੈਕਨੋਲੋਜੀ ਦੇ ਬਾਰੇ।
ਅੱਛਾ, ਨਹੀਂ ਸਾਡ ਮੇਰੇ ਸਾਡੇ ਘਰ ਨਾ ਇਹ ਮੂਵੀ ਤੇ ਮੇਰਾ ਨਾ ਜੇਠ ਬੋਤ ਦੇਖਦਾ ਏ ਇੰਗਲਿਸ਼ ਮੂਵੀਆਂ ਬੋਤ ਮੈਂ ਕਹਿਦੀ ਹਾਂ ਉਹਨਾਂ ਨੂੰ ਤੇ ਸ਼ੌਂਕ ਹੈ, ਜਿਵੇਂ ਹੋਰ ਕੁਛ ਨੀ ਅਸੀਂ ਜਦੋਂ ਵੀ ਉਹਨਾਂ ਦਾ ਫੋਨ ਵੱਲ ਦੇਖ ਲਵਾਂਗੇ ਨਾ ਇਹੀ ਹੁੰਦਾ ਉਹਨਾਂ ਦੇ ਫੋਨ'ਚ। ਇੰਗਲਿਸ਼ ਮੂਵੀਜ਼ ਦੇਖਦੇ ਨੇ ਤੇ ਕਦੀ ਉਹਦੇ ਵਿੱਚ ਹਾਂਜੀ ਜੇਠਾਣੀ ਤੇ ਬਈ ਸਾਰੇ ਇੰਗਲਿਸ਼ ਮੂਵੀ ਦੇਖਦੇ ਨੇ।
ਹੋਰ ਕਿ ਸਾ ਐ? ਸਹੀ ਗੱਲ ਏ। ਸਾਰੀ ਸਾਇੰਸ ਤੋਂ ਰਿਲੇਟਿਡ ਟੈਕਨੋਲੋਜੀ ਨਵੀਂ-ਨਵੀਂ ਟੈਕਨੋਲੋਜੀ ਤੁਸੀਂ ਕਦੀ ਇਕ ਅੱਧੀ ਮੂਵੀ ਦੇਖਣਾ, ਤੁਸੀਂ ਤੁਹਾਡਾ ਮਨ ਕਰੇ ਕਿ ਮੈਂ ਏ ਹੀ ਵੇਖਾਂ। ਵੈਸੇ ਸਾਰੀ ਮੂਵੀਆਂ ਦੇਖੋ ਆਪਣੀ-ਆਪਣੀ ਜਗਾ ਬ ਹਰ ਚੀਜ਼ ਦੇਖਣੀ ਚਾਹੀਦੀ ਐ ਨਾ, ਬਾਕੀ ਬੜੀ ਵੱਡੀ ਗੱਲ ਏ, ਦੇਖੋ ਇੰਟਰਟੇਨਮੈਂਟ ਕਰਨਾ ਹਨਾ ਅੱਜ ਦੇ ਜਮਾਨੇ'ਚ ਬੰਦਾ ਇੰਨੀ ਬਿਜ਼ੀ ਏ ਥੋੜਾ ਬੋਤਾ ਵੇਖ ਲੈਂਦਾ ਤੇ ਆਪਣਾ ਮਾਈਂਡ'ਚ ਸੈਟ।
ਸੈਟ ਜਾ ਹੋ ਜਾਂਦਾ, ਬਿਲਕੁਲ-ਬਿਲਕੁਲ ਜੀ।
ਪਰ ਅੱਜ-ਕੱਲ ਤਾਂ ਵੈਸੇ ਵੀ ਇਹਨਾਂ ਨੂੰ ਪਤਾ ਹੀ ਹੈਗਾ ਦੁਨੀਆਂ'ਚ ਕਿੰਨਾ ਕੁ ਕੁਛ ਚੱਲਦਾ ਪਇਆ। ਇਸ ਲਈ ਮੂਵੀ ਬਣਾਂਦੇ ਈ ਇਸਦੇ ਅਕੋਡਿੰਗ ਹੈਗੇ ਨੇ ਕਿ ਕੁਛ ਨਾ ਕੁਛ ਇਹਨਾ ਨੂੰ ਵਧੀਆ ਜਿ ਮੋਰਲ ਮਿਲੇ।
ਸਿੱਖਣ ਨੂ ਮਿਲੇ। ਸਹੀ ਗੱਲ ਹੈ, ਇਹ ਹੁਣ ਪਿੱਛੇ ਮਤਲਬ ਫੈਮਲੀ ਤੋਂ ਰਿਲੇਟਿਡ ਬੋਤ ਮੂਵੀਜ਼ ਆਂਦੀਆਂ।
ਹਾਂਜੀ, ਪਿਛਲੇ ਪਿੱਛੇ ਇਹ ਮੂਵੀ ਆਈ ਸੀ, 'ਰਜਨੀ'। ਦੇਖੀਏ ਤੁਸੀਂ? ਸਾਡਾ ਕਿੰਨਾ ਪੁਰਾਣਾ ਇਤਿਹਾਸ ਦਰਬਾਰ ਸਾਹਿਬ ਦਾ ਦੁਖ- ਪੰਜਵੀਂ ਪੇਰੀ ਤਕ, ਪੂਰਾ ਵਿਖਾਇਆ ਇੰਨਾ ਸੋਹਣਾ ਕਿਰਦਾਰ ਨਿਭਾਇਆ ਹੈਨਾ ਨੇ - ਕੁੜੀ ਨੇ ਵਿਚੇ ਜੇਹੜੀ ਏ? ਬੜਾ ਸੋਹਣਾ ਹੋਰ ਸਾਨੂੰ ਪਤਾ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਬੀਬੀ ਰਜਨੀ ਹੈ ਕੌਣ? ਪਤਾ ਸੀ ਇਹਨਾਂ ਨੂੰ? ਕੁਛ ਨੀ ਪਤਾ ਸੀ ਸੁ ਇਹਨਾਂ ਨੂੰ ਮੈਂ 'ਰਜਨੀ' ਮੂਵੀ ਤੇ ਕੋਈ ਨਾਮ ਐ। ਇਹਨਾਂ ਨੂੰ ਤੇ ਬੀਬੀ ਰਜਨੀ ਦਾ ਪਤਾ ਹੀ ਨੀ ਸੀ ਕੌਣ ਏ। ਬਚਿਆਂ ਨੂੰ ਕਿੱਥੇ ਕੋ ਪਤਾ ਇਤਿਹਾਸ ਤੇ ਇਹ ਮੂਵੀ ਰਾਹੀਂ ਉਹਨਾਂ ਨੇ ਆਪਣਾ ਇਤਿਹਾਸ ਦੱਸਿਆ ਪੂਰਾ।
ਦੇਖ ਲਓ। ਅੱਜ-ਕੱਲ ਇਹੀ ਮੂਵੀਜ਼ਸ ਆਂਦਿਆਂ ਹੁਣ ਇੱਕ ਫਿਲਮ ਹੋਰ ਆਈ ਹੈ ਕਿ ਪਤਾ ਨੀ ਕੀ ਨਾਮ ਹੈ ਉਹਦਾ 'ਚੜਦੀ ਕਲਾ' ਸ਼ਾਇਦ। ਦੇਖੀ ਏ, ਅਜੇ ਰਿਲੀਜ਼ ਨਹੀਂ ਹੋਈ, ਰਿਲੀਜ਼ ਨਹੀਂ ਹੋਈ ਮੇਰੇ ਆਂਣੀ ਐ ਤੇ ਉ ਵੀ ਬੜੀ ਕਹਿੰਦੇ ਵਧੀਆ ਮੂਵੀ।
ਹਾਂਜੀ ਅਰੇ ਵਧੀਆ ਬੱਚਿਆਂ ਨੂੰ ਇਤਿਹਾਸ ਨਾਲ ਸਗੋਂ ਤੇ ਮੇਰਾ ਮਨ ਹੈ ਕਿ ਏ ਆਏਗੀ ਨਾ ਚੜਦੀਕਲਾ ਮੈਂ ਤੇ ਬੱਚਿਆਂ ਨੂੰ ਥੀਏਟਰ'ਚ ਨਾਲ ਲੈ ਕੇ ਵਿਖਾ ਕੇ ਆਣਾ ਐ। ਕਿਉਂਕਿ ਬੱਚਾ ਫੇਰ ਜਲਦੀ ਸਿੱਖਦਾ। ਇੱਕ ਥਿਊਰੀ ਅਲੱਗ ਗੱਲ ਐ, ਥਿਊਰੀ ਪੜ ਕੇ ਵੀ ਸਮਝ ਆਂਦੀ ਬਟ ਇੱਕ ਬੰਦਾ ਜਦ ਆਪਣੀ ਅੱਖਾਂ ਨਾਲ ਲਾਈਵ ਵੇਖਦਾ ਨਾ ਟੀਵੀ 'ਚ ਤੇ ਉ ਮਾਇੰਡ ਫੇਰ ਸਾਡਾ ਜਲਦੀ ਉ ਚੀਜ਼ ਨੂੰ ਕੈਪਚਰ ਕਰਦਾ ਹੈ ਤੇ ਉਹ ਜਾ਼ਦਾ ਟਾਈਮ ਤੱਕ ਸਟੋਰ ਰੱਖਦਾ ਆਪਣੇ ਦਿਮਾਗ ਚ, ਹਨਾ ਬੱਚਿਆਂ ਨੂੰ ਕਿਵੇਂ ਯਾਦ ਰਹਿ ਜਾਂਦਾ ਕੋਈ ਟੀਵੀ'ਚ ਚੀਜ਼ ਦੇਖ ਯਾਦ ਰਖ, ਹਾਂ ਮੰਮੀ ਐਸਾ-ਐਸਾ ਐਡ ਮੇਂ ਆਇਆ ਥਾਨਾ, ਐਵੇਂ ਕੀਤਾ ਉਹਨਾਂ ਨੇ। ਤੇ ਉਸੀ ਤਰਾਂ
ਐ ਤੇ ਹੈ ਈ ਏ, ਅੱਜ ਕੱਲ ਬੱਚਿਆਂ ਦਾ ਦਿਮਾਗ ਕੰਪਿਊਟਰ ਐ ਸਾਡੇ ਤੋ ਪਹਿਲਾਂ ਉਂਝ ਪਤਾ ਲੱਗ ਜਾਂਦਾ, ਕਿਹੜੀ ਫੀਲਮ ਆਈਂ ਏ ਸਾਨੂੰ ਪਹਿਲੇ ਈ ਦੱਸ
ਚਲੋ ਕੋਈ ਨੀ ਜੱਦ ਆਏਗੀ ਤਾ ਅਸੀ ਕੱਠੇ ਈ ਚੱਲਾਂਗੇ ਵੇਖਣ
ਹਾਂ, ਜ਼ਰੂਰ -ਜ਼ਰੂਰ ਚੱਲਾਂਗੇ, ਤੇ ਓਜ ਤੇ ਜਾ
ਸ਼ਾਸ੍ਰੀ ਕਾਲ, ਹਾਂਜੀ- ਹਾਂਜੀ ਚਲੋ ਸ਼ਾਸ੍ਰੀ ਕਾਲ। ਦੀਦੀ ਮੈਂ ਕਰਦੀ ਆ, ਠੀਕ ਐ।